ਹੈਲੋ, ਹਾਂਜੀ।
ਕੀ ਕਰ ਰੇ ਓ, ਬਸ ਥੋੜੀ ਬੌਤੀ ਸੈਰ ਕਰੀਏ ਆਹ ਓਕੇ ਹੋਰ ਨਵੀ ਤਾਜੀ ਸੁਣਾਓ
ਬਸ ਵਦੀਆ ਚੱਲੀ ਜਾਂਦਾ, ਬੱਚੇ ਸੁੱਤੇ ਪਏ ਤੇ ਗੱਲ ਹੋ ਗਈ ਆ ਨਈ ਤੇ ਗੱਲ ਨਹੀਂ ਹੋਨੀ ਹੀ
ਸਈ ਗਲ ਐ। ਐ ਵੀ ਉਦੋਂ ਈ ਹੁੰਦਾ ਹੁਣ ਵੇਖੋ, ਕਈਆ ਨੂੰ ਮੈਂ ਚਲੋ ਗੱਲਬਾਤ ਕੀਤੀ ਵੀ ਏ। ਸਾਰੇ ਬਿਜੀ
ਹਾਂ ਸਈ ਗੱਲ ਆ
ਹੂੰ।
ਹੋਰ
ਬਸ ਵਦੀਆ ਤੁਹੀਂ ਵੀ ਦੱਸੋ ਕੋਈ ਨਵੀਂ ਤਾਜ਼ੀ
ਬਸ ਵਦੀਆ ਹੁਣ ਐ ਕਿ ਬਸ ਸਬ ਜੀ ਬਣਾਣੀ ਹੋਰ ਕੁਛ ਨੀ ਕਰਨਾ।
ਚਲੋ
ਹੂੰ ਓ ਵੀ ਮੈਂ ਆਪਣੀ ਸੱਸ ਨੂੰ ਡੀ ਓ ਵੀ ਮੈਂ ਆਪਣੀ ਸੱਸ ਨੂੰ ਡਿੱਕਦੀ ਵੀ ਆਂ, ਓ ਜਦੋਂ ਆਣਗੇ ਸਬਜ਼ੀ ਕੱਟਣਗੇ ਫੇਰ ਬਣਾਵਾਂਗੀ ਮੈਂ।
ਸਨਲ ਲੱਗਦਾ ਛੇਤੀ ਜਾਣਾ ਪਤਾ ਸਬਜ਼ੀ ਕੱਟਣੀ ਐ।
ਨਈ ਉਨੂੰ ਨੀ ਪਤਾ ਸਬਜ਼ੀ ਕੱਟਣੀ ਇਨੂੰ ਆ ਕੇ ਪਤਾ ਲੱਗਣਾ ਵਾ।
ਆ ਕੇ ਓ ਵੀ ਸਰਪ੍ਰਾਈਜ਼ ਦੇ ਦਿਓ।
ਸਪਰਾਈ ਦੇਨਾ ਵਾ।
ਕੌ ਐ ਲੋ ਤੁਆਡੇ ਵਾਸਤੇ ਭਿੰਡੀਆਂ ਰੱਖੀ‌ਐ। ਟੋ ਗਿਫ਼ਟ ਆਓ।
ਨਈ ਸਬਜ਼ੀ ਉਹੀ ਕੱਟਦੇ ਐ।
ਅੱਛ, ਅੱਛਾ।
ਮੈਨੂੰ ਸਬਜ਼ੀ ਕੱਟਣੀ ਬੜੀ ਓਖੀ ਲੱਗਦੀ, ਹਾਂ।
ਚ।
ਸਬਜ਼ੀ ਕੱਟਣੀ ਬੜੀ ਓਖੀ ਲੱਗਦੀ ਓਨੂੰ।
ਕੋੱਕ ਰਖਲਓ ਇੱਕ।
ਫ੍ਰੀ ਰੱਖਣਾ ਵਾ, ਹਜੇ ਤੱਕ ਤੇ ਆਪ ਈ ਨੌਕਰ ਬਣੇ ਆ।
ਸਈ ਗੱਲ ਫੇਰ ਵ, ਸ਼ੁਰੂਆਤ ਚ ਤੇ ਹੁੰਦਾ ਵਿਆਹ, ਵਿਆਹ, ਵਿਆਹ। ਫੇਰ ਬਾਦ ਚ ਪਤਾ ਲੱਗਦਾ।
ਐ ਲੱਡੂ ਹੈਗਾ ਨਾ ਖਾਵੇ ਓ ਵੀ ਪਛਤਾਵੇ, ਜੇੜਾ ਖਾਵੇ ਓ ਵੀ ਪਛ
ਸਈ ਗੱਲ ਬਿਲਕੁਲ ਸਈ ਏ।
ਹਾਂ।
ਆਹੋ। ਸਾਡੇ ਵੀ ਓੱਥੇ ਬੜੇ ਐਹੋ ਜੇ, ਚਲੋ ਮੈਂ ਸਾਡੇ ਜੇੜੇ ਮਰੀਜ਼ ਆਂਦੇ ਨਾ ਹੈਰਾਨ ਹੋਈਦਾ ਜੇ ਮੇਰੇ ਤੋਂ ਘੱਟ ਉਮਰਾਂ ਵਾਲੇ ਹੁੰਦੇ ਜੇ। ਛੱਬੀ, ਸਤਾਈ ਦੇ ਮੈਂ ਕੈਂਦੀ ਓ ਵਿਹਲੇ। ਚਾਰ ਬੱਚੇ
ਚਾਰ-ਚਾਰ ਬੱਚੇ, ਹਾਏ-ਹਾਏ। ਅੱਜ-ਕੱਲ ਦੇ ਟਾਈਮ ਤੇ ਚਾਰ ਬੱਚੇ ਕੌਣ ਕਰਦਾ, ਕੋਈ ਵੀ ਨੀ ਕਰਦਾ।
ਤੁਸੀਂ ਛੱਡ ਦੋ ਓੱਥੇ ਇੱਕ, ਦੱਸ ਬੱਚੇ ਕੀ ਇੱਕ ਦੀ।
ਹੈਂ
ਇੱਕ ਤਾਂ ਦਸ ਬੱਚੇ ਹੀ ਗਿਆਰਵਾਂ ਆਉਣ ਵਾਲਾ ਸੀ।
ਓਅੇ ਹਇਹ।
ਅੜਤਾਲੀ ਸਾਲ ਉਮਰ।
ਹਮ-ਹਮ, ਪਾਗਲਾ ਵਾਂਗੂ ਜੰਮੀ ਜੋ ਜੰਮੀ ਜੋ ਜੰਮੀ ਜੋ।
ਓ ਯਾਰ ਤਨਪ, ਆ ਇਨਾ ਦਾ-
ਜਾਂ ਕਈ ਮੁੰਡੇ ਦੇ ਚੱਕਰਾਂ ਚ ਵੀ ਜੰਮੀ ਜਾਂਦੇ ਹੈ।
ਆਹੋ।
ਕਈ ਮੁੰਡੇ ਦੇ ਚੱਕਰਾਂ ਚ ਵੀ ਜੰਮੀ ਜਾਂਦੇ ਜੇ ਆਹ ਕਈਆਂ ਦਾ ਮੁੰਡੇ। ਡਾ ਨ ਨਾ ਹੁੰਦਾ ਤੇ ਉਹ ਵੀ ਕਰਦੇ ਰਹਿੰਦੇ ਬਾਰ ਬਾਰ ਬਾਰ ਬਾਰ ਟਰਾਏ। ਮੰੰਦਾ ਪੁੱਛੇ ਜੀ ਤੁਹਾਨੂੰ ਮੰਨੇ ਕਰ ਰਿ ਟੈਸਟ ਕਰਾਾਲੋ।
ਸਹੀ ਗੱਲ ਉਹਨਾਂ ਨੇ ਉਹ ਵੀ ਨੀ ਕਰਾਉਣਾ।
ਲ ਹੁੰਦੇ ਵੀ ਨੀ ਜੇ।
ਆਹੋ ਲੀਗ ਉਹ ਹੁੰਦਾ ਨਾ ਜਿਆਦੇ ਆਈ ਬੀ ਐਫ ਹੁੰਦਾ ਨਾ ਇੱਕ। ਉਹ ਕਰਉਂਦੇ ਆ।
ਹਮ ਪਰ ਉਹ ਚ ਵੀ ਜਿਆਦਾ ਤਾਂ ਕੁੜੀਆਂ ਹੀ ਹੁੰਦੀਆਂ ਜੇ। ਹਾਂ ਤੁਡੀ ਮੇਰੇ ਚਾਚੇ ਮੇਰੇ। ਸਾਡੇ ਇੱਧਰ ਚਾਚੇ ਦੇ ਮੁੰਡੇ ਨੇ ਕਰਵਾਇਆ ਨਾ ਆਈ ਬੀ ਐਫ ਕਰਵਾਇਆ ਤੇ ਉਹਦੀ ਵੀ ਕੁੜੀ ਹੋਈ ਹੈ।
ਅੱਛਾ ਉਹ।
ਘੱਟ ਹੁੰਦੇ ਆ ਆਈ ਵੀ ਐਫ 'ਚ ਬਹੁਤ ਘੱਟ ਹੁੰਦੇ ਆ।
ਆਹੋ ਰੋ ਲਾ ਈਏ, ਕੋਈ ਰਿਸਕ ਨਹੀਂ ਲੈਣਾ ਚਾਹੁੰਦਾ।
ਹਮ
ਗੱਲ ਹੈ।
ਸਹੀ ਗੱਲ ਆ ਹਲੇ ਵੀ ਫੁਕ ਕਰਨਦੇ ਜਿਨਾ ਦੇ ਘਰ ਨਹੀਂ ਹੁੰਦਾ।
ਓਹੋ।
ਹਮ, ਹਾਂ।
ਸਾਡੇ ਬੜੇ ਭਣ-ਭਣ ਦੇ ਪੇਸ਼ੈਂਟ ਆਉਂਦੇ ਹਾਸੇ ਵਾਲੇ ਹੀ ਆਉਂਦੇ ਨੇ। ਬੜੇ ਹਾਸੇ ਵਾਲੇ ਉਹ-ਉਹ ਨੀ ਪੈਜਦੇ ਦੇ। ਕਿ ਅੱਗੇ-ਪਿੱਛੇ ਕੋਈ ਹੈ ਵੀ ਇਹ ਮੂੰਹ ਤੇ ਪਟਾਖ ਕਰਕੇ ਗੱਲਾਂ ਕਰਦੇ।
ਹਮ-ਹਮ, ਯਾਰ ਪਿੰਡਾਂ-ਪੁੰਡਾਂ ਦੇ ਆਉਂਦੇ ਹੋਣੇ ਆ ਜ਼ਿਆਦਾ।
ਤੇ ਅਸੀ ਪਿੰਡ ਚ ਤੇ ਰਹਿੰਦੇ ਪਏ ਆ।
ਹਾਂ।
ਖ਼ਾਸੇ ਹੈਗਾ ਵਾਂ ਸੈਂਟਰ ਤੇ ਉੱਥੋਂ ਦੀ ਮੈਂ ਕਹਿੰਦੀ ਵਾਦੀ ਬੜੀ ਜੇ, ਹਮ। ਮੂੰ ਨਹੀਂ ਵੇਖਦੇ ਅੱਗੇ-ਪਿੱਛੇ ਕੌਣ ਹੈ ਮੂੰਹ ਤੇ ਗੱਲ ਕਰਨੀ ਸਾਰੇ।
ਸਹੀ ਗੱਲ ਹੈਏ।
ਹਮ, ਹਡੇ ਤੇ ਛੇ-ਛੇ ਮਹੀਨੇ ਦੇ ਬੱ ਬੱਚੇ ਹੁੰਦੇ ਸੀ ਛੇ-ਛੇ ਮਹੀਨੇ ਦੇ ਬੱਚੇ ਤੇ ਦੂਜਾ ਨਾਲ ਹੀ ਹੁੰਦਾ।
ਹਮ, ਸਹੀ ਗੱਲ ਆ।
ਆਹੋ।
ਹੁਣ ਤੇ ਕਹਿੰਦੇ ਪਹਿਲੇ ਇੱਕ ਸਾਲ ਦੋ ਸਾਲ ਚਾਰ ਸਾਲ ਰੁਕ ਜਓ ਫਿਰ।
ਆਹ ਤੇ ਹੋਰਗੇ ਥੋੜਾ ਵੱਡਾ ਹੋ ਜੇ ਸਕੂਲ ਚਲ ਜੇ।
ਹਾਂ ਦੋਵੇਂ ਬੱਚੇ ਇੱਕੋ ਜਿਹੇ ਹੋਣ ਮੁੜ ਕੇ ਦੋਵੇਂ ਅਲੱਗ-ਅਲੱਗ ਰੋਈ ਜਾਣ।
ਸਹੀ ਗੱਲ ਹੈ।
ਹਾਂੋ ਉਹ ਉਦੋਂ ਵੀ ਅਲੱਗ-ਅਲੱਗ ਰੋਈ ਜਾਣ ਉਹ ਵੀ ਖਿਜ ਚੜਨ ਲੱਗ ਪੈਂਦੀ ਹੈ।
ਹਮ, ਇਹ ਕਿ ਤੇ ਸੰਭਾਲ ਲਵੇ ਮੈ, ਆਹੋ।
ਹਮ
ਕੋਈ ਹੈ ਹੀ ਨਹੀਂ।
ਪਰ ਸਿਆਣਾ ਸੁਆਣਾ ਕੋਈ ਨੀ ਹੁੰਦਾ ਹੁਣ ਮੇਰੀ ਇੱਕ ਵੱਡੀ ਛੋਟੀ ਉਹ ਕਿਹੜੀਆਂ ਸਿਆਣੀਆਂ ਹੈਗੀਆ।
ਪਰ ਸਪੇਸ ਤੇ ਹੈਗੀ ਨਾ।
ਹੈਂ।
ਟਾਈਮ ਪੀਰੀਅਡ ਤੇ ਹੈਗਾ ਨਾ, ਸਪੇਸ ਤੇ ਹੈਗੀ ਨਾ।
ਹਾਂ, ਟਾਈਮ, ਟਾਈਮ ਪੀਰੀਅਡ ਹੈਗਾ ਪਰ ਉਹਦਾ ਕੋਈ ਫਾਇਦਾ ਨਹੀਂ ਨਾ, ਹੈਗਾ।
ਲੌ, ਦੱਸ ਫਿਰ ਅੱਗੇ ਸੱਸਾਂ ਨੇ ਏ ਹੀ ਕਹਿਣਾ। ਫਿਰ ਅਗਲੀ ਸੱਸਾਂ ਨੇ ਇਹੀ ਕਹਿਣਾ ਕਿ, ਤੁਹੀ ਕੀਤਾ ਕਿਉਂ ਨਹੀਂ, ਹੁਣ ਵੱਡੀ ਹੋ ਗਈ ਹੈ। ਹਨਾ, ਐ ਵੀ ਸੁਣਨਾ ਪੈਂਦਾ।
ਸਹੀ ਗੱਲ ਐ।
ਹੂੰ।
ਪਰ ਮੇਰੀ ਸੱਸ ਤੇ ਅਜੇ ਵੀ ਮਗਰ ਪਈ ਮੁੰਡੇ ਦੇ।
ਉਹ ਗਾਂਹ, ਬਸ ਕਰ।
ਆ, ਯਾਰ ਮੀੰਨੂੰ ਨਾ ਓਖਾ ਬੜਾ ਲੱਗਦਾ ਵਾ, ਸਟਾਰਟਿੰਗ ਤੋਂ ਫੇਰ ਉਹੀ ਸ਼ੁਰੂ ਕਰੋ। ਹੈਂ! ਬੱਚਾ ਜੰਮੋ ਸੱਵਾ ਮਹੀਨਾ ਕਟਾਓ, ਯਾਰ ਬੜਾ ਔਖਾ ਲੱਗ ਦਾ ਯਾਰ ਮੀੰਨੂ ਤੇ, ਮੈਂ ਸੱਚੀ ਯਾਰ ਮੈਨੂੰ ਬਹੁਤ ਔਖਾ ਲੱਗਦਾ ਵਾ। ਯਾ ਤੇ ਮੇਰਾ ਬੱਚਾ ਕੋਈ ਪਾਲ ਦਵੇ। ਹਨਾ, ਲੈਜਵੇ ਚੁੱਕਕੇ। ਤੇ ਪਾਲ-ਪੂਲਕੇ ਛੱਡ ਜਵੇ ਇੱਥੇ, ਮੀੰਨੂ ਬੜਾ ਔਖਾ ਲੱਗ ਰੀਆ ਹੈਗਾ, ਤੇ ਹੋਰ ਕੀ ਲਾਗੇ ਚੈਂਚੈਂ, ਚੈਂ, ਚੈਂ, ਚੈਂ, ਚੈਂ ਕਰੀ ਜਾਂਦੇ ਆ। ਪਤਾ ਵੀ ਨਹੀਂ ਲੱਗਦਾ, ਕਿ ਮੰਗਦੇ, ਕੀ ਪਏ ਆ।
ਨਹੀਂ ਸੱਸ ਨੂੰ ਕਹੋ ਹੁਣ ਬੱਚੇ ਵੱਡੇ ਹੋ ਗਏ, ਹੁਣ ਚੰਗਾ ਵੀ ਨੀ ਲੱਗਦਾ।
ਹਾਂ, ਸਹੀ ਗੱਲ ਆ, ਪਰ ਉਹਨਾਂ ਨੂੰ ਸਮਝ ਨਹੀਂ ਨਾ ਆਂਦੀ।
ਹੂੰ। ਕਹਿ, ਤੁਹੀ ਜੋ ਸੋਚੋਗੇ ਉਹ ਕਦੀ ਨਹੀਂ ਹੁੰਦਾ। ਆਹੋ। ਸਹੀ ਗੱਲ ਐ। ਜਿਹੜੇ ਇਹ ਜਿਹੜੇ ਸੁੱਖਨਾ ਸੁਖਦੇ ਨਾ ਕਿ ਮੁੰਡਾ ਹੋਵੇ, ਜਦੋਂ ਮੁੰਡਾ ਹੋਵੇ ਨਾ, ਉਹ ਕਿਹੜਾ ਚੱਜ ਦਾ ਹੁੰਦਾ।
ਐਹ ਗੱਲ ਤੁਹਾਡੀ ਬਿਲਕੁਲ ਸਹੀ ਈ, ਅੱਜ-ਕੱਲ ਦੇ ਮੁੰਡੇ ਅ ਬ੍ਰਿੱਧ ਆਸ਼੍ਰਮ ਆਪਣੇ ਬੱਚੇ, ਮਾਂ-ਪਿਓ ਨੂੰ ਛੱਡਣ ਜਾਣ ਡਿਆ ਇਹ ਕੀ ਓਹਡੀ ਚੰਗੇ ਹੋਏ, ਮੈਨੂੰ ਇੱਕ ਗੱਲ ਸੁਣਲੋ, ਕਿ ਇੰਨੀਆਂ ਸੁੱਖਣਾ-ਸੁੱਖ ਲੈਂਦੇ ਆ, ਇਹਨਾਂ ਨੂੰ ਜੰਮਨ ਵਾਸਤੇ। ਇਹਨਾਂ ਨੂੰ ਜੰਮਣ ਪਿੱਛੇ ਕਿੰਨੀਆਂ ਸੁੱਕਣਾ ਸੁੱਖ ਲੈਂਦੇ ਆ, ਤੇ ਐ ਕੀ ਕਰਦੇ ਆ, ਐਂਡ'ਚ ਜਦੋਂ ਬੁੱਢੇ ਹੋ ਜਾਂਦੇ ਮਾਂ-ਪਿਓ ਹੈਂ! ਜੇ ਦੋ-ਚਾਰ ਗੱਲਾਂ ਕਰਦੇ, ਤੁਸੀਂ ਉਹਨਾਂ ਦੀ ਗੱਲਾਂ ਨਹੀਂ ਸੁਣ ਸਕਦੇ।
ਤੇ, ਉਹ ਨਹੀਂ ਨਾ ਵੇਖਦੇ।
ਆ! ਉਹਨਾਂ ਨੇ ਤੁਹਾਡੀਆਂ ਕਿੰਨੀਆਂ ਗੱਲਾਂ ਬਰਦਾਸ਼ਤ ਕੀਤੀਆਂ ਹੋਣੀਆਂ ਵਾ।
ਆਹੋ।
ਹਾਂ, ਤੇ ਆਪ ਚੁੱਕਕੇ ਤੁਸੀਂ ਬ੍ਰਿੱਧ-ਆਸ਼ਰਮ ਛੱਡ ਆਂਦੇ, ਓਹਨਾਂ ਨੂੰ।
ਤੇ ਹੋਰ ਕੀ, ਹੋਰ ਆਂਦਾ ਵੀ ਕੀ ਇਹਨਾਂ ਵਰਗਿਆਂ ਨੂੰ।
ਨਾ।
ਇਸ ਲਈ ਜੋ ਹੈ, ਬਹੁਤ ਵਧੀਆ।
ਸੋਚਦੀ ਆਂ, ਕਿ ਕੁੜੀਆਂ ਚੰਗੀਆਂ ਯਾਰ, ਘੱਟੋ-ਘੱਟ ਉਹ ਮਤਲਬ ਕਿ ਨਾ, ਕਰਦੀਆਂ ਤੇ ਆ। ਹਣਾ। ਉਹਨਾਂ 'ਚ ਇਹ ਥੋੜ੍ਹੀ ਜਿਹੀ ਭਾਵਨਾ ਤੇ ਹੁੰਦੀ ਹੈ ਨਾ। ਹਾਂ, ਇੱਕ ਨਿਆਣਾ ਤੇ ਮੇਰਾ ਉੱਠਕੇ ਆਗਿਆ ਵਾ। ਹੈਂ?
ਤੁਹਾਡੇ ਉੱਥੇ ਇੱਕ ਕੁੜੀ ਰਹਿੰਦੀ ਸੀ।
ਕੋਣ?
ਪਰ ਨਾਮ ਨੀ ਲਿਆ ਜਾਂਦਾ, ਚਲੋ ਕਿਹੇ ਹੋਰ ਦਿਨ ਨੂੰ ਗੱਲ ਕਰਾਂਗੇ, ਮੇਰੀ ਦੋਸਤ ਹੀ ਬਸ।
ਹੂੰ, ਹੂੰ
ਹੋਰ।
ਬਸ, ਹਾਂ ਉੱਠਗੀ, ਉਹ।
ਬਸ ਆਵਾਜ਼ ਆਗਈ ਆ, ਮੈਨੂੰ।
ਹੋਰ ਵੱਡੀ ਪਿਓ ਨਾ ਘੁੰਮਣ ਗਈ ਹੈ। ਉਹ ਉਹ ਬਹੁਤ ਘੁੰਮਦੀ ਆ ਪਿਓ ਦੇ ਨਾਲ ਛੋਟੇ ਛੋਟੀ ਹੁੰਦੀ ਆ ਬੜਾ ਘੁੰਮਦੀ ਆ ਉਹ ਛੋਟੇ ਹੁੰਦੇ ਆ ਤੇ ਪਿਓ ਦੇ ਨਾਲ ਪੀਜੇ ਖਾਣ ਜਾਣੇ ਕਦੀ ਘੁੰਮਣ ਜਾਣਾ ਕਦੀ ਕਿਤੇ ਜਾਣਾ ਉਹਨੇ ਛੋਟੇ ਹੁੰਦੇ ਦੀ ਆਦਤ ਹੈਗੀ ਹੈ ਪਿਓ ਨੇ ਪਾਈ ਹੋਈ ਹੈ।
ਅੱਛਾ ਹੁਣ ਕਿੱਥੇ ਗਏ ਪੀਜੇ ਖਾਣ
ਨਹੀਂ ਨਹੀਂ ਉਹ ਪੀਜ਼ਾ ਖਾਣ ਗਈਆਂ ਹੁਣ ਭੂਆ ਘਰ ਗਈ ਹੈ। ਹਾਂ ਅਸਲ ਇਹ ਚੱਲੇ ਸੀ ਨਾ ਤੇ। ਮਗਰ ਪੈ ਗਈ ਮੈਂ ਵੀ ਜਾਣਾ ਵਾ।
ਅੱਛਾ ਅੱਛਾ ਠੀਕ ਹੈ। ਇਹਨੂੰ ਵੀ ਹੁੰਦਾ ਮੈਨੂੰ ਕੁਛ ਮਿਲੂਗਾ ਨਾਲ। ਇਹਨੂੰ ਵੀ ਹੋਊਗਾ ਮੈਨੂੰ ਕੁਛ ਮਿਲੂਗਾ ਨਾਲ।
ਮਿਲਣਾ ਹੀ ਹੈ ਬਸ ਇਹਨੂੰ ਚੀਜ਼ਾਂ ਖਾਂਦਾ ਰਹਿੰਦਾ ਵਾ। ਕੀ ਮੈਂ ਉੱਥੇ ਜਾਵਾਂਗੀ ਤੇ ਮੈਨੂੰ ਵਧੀਆ ਵਧੀਆ ਚੀਜ਼ਾਂ ਬਣਾ ਕੇ ਦਏਗੀ ਭੂਆ।
ਹਾਂ ਹੋ ਕੇ
ਹਾਂ। ਬੱਚਿਆਂ ਨੂੰ ਮੈਂ ਚੀਜ਼ ਨਾਲ ਬੜਾ ਹੁੰਦਾ ਨਾ ਹੂ। ਚੀਜ਼ਾਂ ਖਵਾ ਦੋ ਮੈਂ ਵੀ ਬੈਠੇ ਰਹਿਣਾ ਤੁਹਾਡੇ ਕੋਲ।
ਸਾਡੇ ਖੁਰਮ ਜਿੱਥੇ ਅਸੀਂ ਕੰਮ ਕਰਦੇ ਹਾਂ। ਸ਼ਾਮ ਦੇ ਟੈਮ ਹੈ ਨਾ ਪੰਜ ਵੱਜਣ ਦੀ ਦੇਰ ਚ ਗੇਟ ਹੈਗਾ ਉੱਧਰ ਗੇਟ ਉਹ ਫੇਮਸ ਹੈਗਾ ਗੇਟ ਉੱਥੇ ਟਿੱਕੀਆਂ ਆਈਸ ਕਰ੍ਰੀਮਾਂ ਗੋਲ ਗੱਪੇ ਰੋਹ ਵਗੈਰਾ ਲੱਗਿਆ ਹੁੰਦਾ ਜਿਵੇਂ ਕਿ ਵਿਆਹ ਦਾ ਸਟਾਲ ਲੱਗਿਆ ਹੁੰਦਾ ਆ
ਪਰ ਮਿਲਣੇ ਪੈਸੇ ਉਹਦੇ ਜੇ ਤੇ ਦੁਕਾਨਾਂ ਆਓ ਪਰ ਮਿਲਨੀ ਆ ਦੁਕਾਨਾਂ ਹੀ ਹੁੰਦੀਆਂ ਪਰ ਇਦਾਂ ਜਿਵੇਂ ਕਿਤੇ ਸਟੋਲ ਲੱਗੇ ਹੁੰਦੇ ਨੇ
ਹੂ ਸਹੀ ਗੱਲ ਆ
ਆਹ ਹੋਰ ਪਤਾ ਲੱਗਾ ਹੁਣ ਕੋਈ ਰਾਜ ਹੀ ਦੱਸ ਦੋ
ਪਤਲੇ ਹੋਣ ਦਾ ਕੰਮ ਕਰੋ
ਕੰਮ ਦੇ ਹੂ ਕੰਮ ਤੋਂ ਇਲਾਵਾ
ਉਹ ਤੁਸੀਂ ਕਰਨਾ ਨੀ
ਉਹੀ ਕਰਨਾ ਅੱਜ ਮੈਂ ਸਾਰਾ ਕੰਮ ਕੀਤਾ
ਚਲੋ ਵਧੀਆ ਗੱਲ ਹੈ ਕਰਨਾ ਚਾਹੀਦਾ ਮੰਮੀ ਦੀ ਹੈਲਪ ਵੀ ਕਰਨੀ ਚਾਹੀਦੀ ਅੱਛਾ ਅਛਾ
ਫਿਰ ਫਿਰ ਤੁਹਾਨੂੰ ਪਤਾ ਹੀ ਹੈ ਫਿਰ ਆਪਾਂ ਆਪ ਹੀ ਸਵੇਰੇ
ਕਰਿਆ ਕਰੋ ਤੁਸੀਂ ਵੈਸੇ ਏਡੇ ਮੋਟੇ ਹੈਗੇ ਨੀ ਜਿੰਨਾ ਤੁਹਾਨੂੰ ਲੱਗਣ ਡਿਆ ਵਾ ਏਡੇ ਮੋਟੇ ਹੈਗੇ ਤੇ ਤੁਸੀਂ ਠੀਕ ਹੈ ਗਏ ਹੋ ਯਾਰ
ਅਫ ਨਾਲੇ ਬੰਨ ਦੇ ਦੀ ਮੈਨੂੰ ਕਹਿ ਕੇ ਨਾ ਅੰਬ ਖਾ ਲਓ ਮੈਂ ਕਹੂੰਗੀ ਮੈਂ ਡਾਇਟਿੰਗ ਤੇ ਹੈਗੀ ਹੈ ਕਹਿੰਦੇ ਸਵੇਰ ਦਾ ਇਨਾ ਖਾ ਲਿਆ ਤੇ ਹੁਣ ਡਾਇਟਿੰਗ ਤਿੰਨ ਤੇ ਉਹ ਵੀ
ਆਹੋ ਮੈਰ ਨਹੀਂ
ਅੰਬ ਲੋਕੀ ਖੁਸ਼ ਹੋ ਕੇ ਖਾਂਦੇ ਆ ਉਹਦੀ ਡਾਇਟਿੰਗ ਭੁੱਲ ਜਾਂਦੇ ਆ ਅੰਬ ਦੇ ਨਾਮ ਤੇ
ਇੱਕੋ ਵਾਰੀ ਜੇ ਮੈਂ ਕਿਹਾ ਅ ਜਦੋਂ ਮੈਂ ਅਹ ਕਹਿਣਾ ਨਾ ਕਿ ਮੈਂ ਜਦੋਂ ਸੋਚਦੀ ਕਿ ਮੈ ਡਾਇਟ ਕਰ ਹੀ ਇਹਦੇ ਨਾਲ ਹੋ ਆ ਜਾਂਦੇ ਖਰਬੂਜੇ ਜੇ ਉਦੋਂ ਅੰਬ ਜੇ ਆ ਜਾਂਦੇ ਨੇ।
ਨਹੀਂ ਫਰੂਟ ਨਾਲ ਮੋਟਾਪਾ ਨਹੀਂ ਆਉਂਦਾ ਕਦੀ ਵੀ ਯਾਰ।
ਫਰੂਟ ਮਿੱਠਾ ਪਤਾ ਕੀ ਕਹਿੰਦੇ ਸੀ ਕਿ ਉਹ ਖਾਓ ਦਵਾਣਾ।
ਹਾਂ ਹਾਂ ਦਵਾਣਾ ਕਹਿੰਦੇ ਨਹੀਂ ਖਾਣਾ ਚਾਹੀਦਾ।
ਸਗੋਂ ਦਵਾਣਾ ਲਖਿਆ ਜੇ
ਹੁਣ ਦਵਾ ਨਈ-ਨਈ
ਹੂੰ
ਦਵਾਨਾ ਨਾ ਹੁਣ ਖ਼ਰਾਬ ਬੜਾ ਕਰਦਾ ਪਿਆ ਵਾ ਐ ਪਿੱਛੇ ਖ਼ਬਰ ਆਈ ਨਈ ਹੁਣ ਖ਼ਬਰ ਆਈ ਸੀ, ਨਾ ਪਿੱਛੇ ਦੀ ਹਾ ਦਵਾਣਾ ਕੇ ਤਦੀ ਲੋਕਾਂ ਨੇ ਲੈਣਾ ਬੰਦ ਕਰਤਾ।
ਚਲੋ ਠੀਕ ਐ।
ਚਲੋ ਠੀਕ ਆ-ਠੀਕ ਆ ਓਕੇ